ਹੈਲੋ ਲੱਗ ਗਈ ਕਾੱਲ
ਤੁਹਾਡੇ ਵਾਲੀ ਸੈਡ ਲੱਗ ਗਈ ਮੇਰੇ ਵਾਲੀ ਸੈਡ ਮੈਂ ਤੁਹਾਨੂੰ ਭੇਜਿਆ ਨਾ ਮੈਸੇਜ ਸਕਰੀਨ ਸ਼ੋਟ।
ਕੀ ਪਤਾ ਕੀ ਸਿਸਟਮ ਹੈਗਾ ਵਾ।
ਹੂੰ ਕਿਉਂਕਿ ਮੇਰੀ ਮੈਂ ਦੋ ਕੋਲ ਲਗਾਈ ਗਾ ਉਹਦੇ ਵਿੱਚ ਹੈਗਾ। ਉਹ ਮਿਆਦ ਜੀਰੋ ਹੀ ਦਿਖਾ ਰਿਹਾ ਹੈਗਾ ਚੱਕ ਗਏਗਾ ਨਾਲ ਦੀ ਨਾਲ ਹੀ ਘਟੇਗੀ
ਕੀ ਪਤਾ ਮੈਨੂੰ ਲੱਗਦਾ ਐ ਕਿ ਮਤਲਬ ਪਿੱਛੋਂ ਹੀ ਸਿਸਟਮ ਬਣਦਾ ਹੈ ਕੋਈ-
ਹਾਂ।
ਹਨਾ ਹੁਣ ਤੁਹਾਨੂੰ ਟਾਈਮ ਜੋ ਸ਼ੋਅ ਹੁੰਦੇ ਆ ਉੱਥੇ
ਹਾਂ-ਹਾਂ ਹੁਣ ਤਾਂ ਟਾਈਮ ਸ਼ੋਅ ਹੋ ਰਿਹਾ ਹੈਗਾ।
ਕਿੰਨਾ ਕੁ ਹੋ ਰਿਹਾ?
ਚੌਂਤੀ-ਸੈਂਤੀ-ਅਠੱਤੀ। ਤੁਹਾਡੇ ਕੋਲੇ- ਹੈਲੋ ਹੈਲੋ ਤੁਹਾਡੇ ਕੋਲ ਕਿੰਨਾ ਸ਼ੋਅ ਹੋ ਰਿਹਾ ਟਾਈਮ ਹੁਣ- ਹੈਲੋ ਮੇਰੀ ਆਵਾਜ਼ ਨਹੀਂ ਆ ਰਹੀ ਤੁਹਾਡੇ ਕੋਲੇ- ਹੈਲੋ